ਬਸ ਵਧੀਆ ਤੁਸੀਂ ਦੱਸੋ
ਬਸ ਠੀਕ ਹੋਔਰ ਸਬ ਘਰ ਠੀਕ ਪਰਿਵਾਰ ਸਬ ਠੀਕ
ਹਾਂਜੀ ਸਭ ਠੀਕ ਤੁਸੀਂ ਦੱਸੋ ਤੁਹਾਡੇ ਘਰ ਸਭ ਠੀਕ ਨੇ
ਹਾਂਜੀ ਸਭ ਠੀਕ ਹਾਂਜੀ
ਬੱਚਿਆਂ ਦੇ ਸਕੂਲ ਖੁੱਲ ਗਏ ਹੋਣਗੇ
ਹਾਂਜੀ ਹਾਂਜੀ ਬੱਚਿਆਂ ਦੇ ਸਕੂਲ ਨਹੀਂ ਖੁੱਲ੍ਹ ਗਏ ਨੇ ਅੱਜ ਤੋਂ ਸਕੂਲ ਖੁੱਲ੍ਹ ਗਏ ਨੇ ਬੱਚੇ ਅੱਜ ਗਏ ਸਕੂਲ ਹਾਂਜੀ
ਅੱਛਾ ਹਾਂ ਕੋਈ ਹੋਰ ਕੀ ਬਣਾਇਆ ਸੀ ਅਸ ਤੁਸੀਂ ਖਾੀ ਰੋਟੀ ਖਾ ਲਈ
ਹਾਂਜੀ ਹਾਂਜੀ ਖਾ ਲਈ ਅੱਜ ਅਸੀਂ ਰਾਜਮਾਂ ਚਾਵਲ ਬਣਾਏ ਸੀ ਹਾਂਜੀ ਰਾਜ ਰਾਜਮਾਂ ਚਾਵਲ ਬਣਾਏ ਸੀ
ਹਮ ਤੇ ਮੈਂ ਵੀ ਮੇਰਾ ਨਾ ਬਹੁਤ ਦਿਨ ਤੋਂ ਉਹ ਖਾਣ ਤੇ ਮਨ ਸੀ
ਮੇਰੀ ਨਾ ਮੈਂ ਜਦੋਂ ਪੜ੍ਹਨ ਜਾਂਦੀ ਹਾਂ ਨਾ ਕੋਾਲਜ ਤੇ ਮੇਰੇ ਕੋਾਲਜ ਦੇ ਕੋਲ ਇੱਕ ਹੈ ਬੜੀ ਸਵਾਦ ਦੁਕਾਨ ਉਹ ਨਾ ਕੁਲਚੇ ਦਿੰਦਾ ਨਾਨ ਕੁਲਚੇ ਤੰਦੂਰੀ ਰੋਟੀਆਂ ਤੇ ਉਹਦੇ ਨਾਲ ਰਾਜਮ ਮਾਂ
ਹਾਂਜੀ ਹਾਂਜੀ
ਤੇ ਪਰ ਉਹ ਬੜਾ ਮਹਿੰਗਾ ਹੈ ਇੱਕ ਉਹਦਾ ਕੁਲਚਾ ਹੈ ਇੱਕ ਸੌ ਪੰਜਾਹ ਰੁਪਏ ਦਾ
ਆਹਓ
ਤੇ ਤੰਦੂਰ ਦੀ ਰੋਟੀ ਹੈ ਚਾਲੀ ਰੁਪਏ ਦੀ
ਅੱਛਾ
ਤੇ ਮੈਂ ਮੇਰੇ ਘਰ ਚ ਮੇਰੀ ਮੰਮੀ ਨੂੰ ਬਣਾਉਣੀ ਆਉਂਦੀ ਨੀ ਤੇ ਫੇਰ ਮੈਂ ਕਿਹਾ ਪਤਾ ਨੀ ਕਿੰਨੂੰ ਬਣਾਉਣੀ ਆਉਂਦੀ ਹੋਏਗੀ ਮੈਂ ਕਿਹਾ ਚਲੋ ਤੁਹਾਡੇ ਕੋਲ ਪੁੱਛਣੀ ਆ ਤੁਹਾਨੂੰ ਆਉਂਦੀ ਬਣਾਉਣੀ
ਹਾਂਜੀ ਹਾਂਜੀ ਬਣਾਣੀ ਆਂਦੀ ਏ ਤੇ ਅਸੀ ਤੇ ਬਣਾ ਲੈਂਨੇਂ ਆ ਤ ਤੰਦੂਰ ਤੇ ਅਸੀਂ ਰੋਟੀ ਬਣਾ ਲੈਂਨੇਂ ਹਾਂ ਬਸ ਤੰਦੂਰ
ਉਹਦੇ ਵਾਸਤੇ ਤੰਦੂਰ ਖਰੀਦਣਾ ਪੈਂਦਾ ਹੈ।
ਹਾਂਜੀ ਹਾਂਜੀ ਤੰਦੂਰ ਖ਼ਰੀਦਣਾ ਪੈਂਦਾ ਹੈ ਕਈ ਬਣਾਦੇ ਵੀ ਏ ਤੰਦੂਰ।
ਤੇ ਕਿੰਨੇ ਤੱਕ ਦਾ ਜੰਦਾ ਤੰਦੂਰ?
ਤੰਦੂਰ ਆ ਜਾਂਦਾ, ਪੰਜ-ਸੌ ਸੱਤ-ਸੌ ਤਕਣ ਦਾ ਤੰਦੂਰ ਆ ਜਾਂਦਾ, ਹਾਂਜੀ-ਹਾਂਜੀ। ਉਹ ਤੰਦੂਰ ਆ ਜਾਂਦਾ, ਫਿਰ ਅਸੀਂ ਤੇ, ਅਸੀਂ ਤੇ ਗਏ ਸੀ, ਦਰਬਾਰ ਸਾਹਿਬ ਗਏ ਸੀ ਨਾ ਪਿੱਛੇ ਸਾਡਾ ਟੂਰ ਗਿਆ ਅਸੀ ਗਏ ਸੀ। ਬੱਚੇ ਫੈਮਿਲੀ ਸਮੇਤ ਅਸੀਂ ਗਏ ਸੀ ਦਰਬਾਰ ਸਾਹਿਬ ਗਏ ਸੀ। ਤੇ ਉਹ ਉੱਥੇ ਅਸੀ ਦਰਬਾਰ ਸਾਹਿਬ ਨਾ ਤੇ ਪੁਲ ਆਉਂਦਾ ਉਹ ਪੁਲ ਦੇ ਥੱਲੇ ਨਾ ਇੱਕ ਜਨਾਨੀ ਨੇ ਬਹੁਤ ਸਾਰੇ ਤੰਦੂਰ ਰੱਖੇ ਹੋਏ ਸੀ ਫਿਰ ਮੈਂ ਇਹਨਾਂ ਨੂੰ ਹਾਂ ਆਪਣੇ ਸਰਦਾਰ ਜੀ ਨੂੰ ਆਖਿਆ ਰੋਕੋ ਗੱਡੀ ਬਈ ਤੰਦੂਰ ਬੜਾ ਕਾਫੀ ਟਾਈਮ ਹੋ ਗਿਆ ਤੰਦੂਰ ਤੇ ਰੋਟੀ ਨਹੀਂੀ ਖਾਧੀ ਮੈਂ ਤੰਦੂਰ ਲੈਣਾ ਇਹ ਕਹਿੰਦੇ ਚਲੋ ਲਲ ਲੈ ਤੰਦੂਰ ਫਿਰ ਮੈਂ ਉੱਥੋਂ ਤੰਦੂਰ ਲੈ ਕੇ ਆਈ ਸੀ ਤੇ ਤੰਦੂਰ ਲੈ ਕੇ ਆਈ ਸੀ ਫਿਰ
ਅੱਸੀ ਤੁੱਸੀਂ
ਹਾਂ ਆਪਣੀ ਕਾਰ ਇਚ ਗਏ ਸੀ ਫਿਰ ਹਾਂ ਤਾਂਈ ਲੈ ਆਏ ਸੀ, ਹੁਣ ਤੇ ਮੈਨੂੰ ਕੁੱਦੇ ਨਜ਼ਰ ਨਹੀਂ ਆਇਆ ਸੀ, ਉੱਥੋਂ ਮੈਨੂੰ ਨਜ਼ਰ ਆਇਆ। ਇੰਨੇ ਸਾਰੇ ਤੰਦੂਰ ਪਏ ਸੀ, ਜਨਾਨੀ ਬਣਾਂਦੀ ਪਈ ਸੀ। ਕਿਸੇ ਦੇ ਔਡਰ ਦੇ ਬਣਾਂਦੀ ਹੋਣੀ ਏ। ਯਾ, ਵੇਚਦੀ ਹੋਣੀ ਏ ਬਣਾਕੇ।
ਚਦੀ ਹੋਣੀ ਹੈ, ਹਾਂ।
ਵੇਚਦੀ ਹੋਦੀ ਏ ਬਣਾਕੇ, ਫਿਰ ਮੈਂ, ਲਿਆਈ ਸੀ ਲਿਆਏ ਫਿਰ। ਫਿਰ 'ਮੈਂ ਨਵੇਂ ਤੰਦੂਰ ਹੋਂਦਾ ਉਹ ਤੇ ਡਾਇਰੈਕਟ ਰੋਟੀ ਨੀ ਬਣਦੀ। ਉਹਦੇ ਤੇ ਪਹਿਲੇ ਦਹੀਂ ਵਿੱਚ ਪਾਕੇ, ਤੇਲ ਪਾ ਕੇ, ਨਮਕ ਪਾਕੇ ਪਹਿਲੇ ਤੇ ਉਹਨੂੰ ਸਾਰਾ ਮਲ੍ਹੀ ਦਾ, ਤੰਦੂਰ ਅੱ, ਅੰਦਰੋਂ ਸਾਰਾ ਕਰੀਦਾ।
ਅੱਛਾ-ਅੱਛਾ, ਹਾਂ, ਤੰਦੂਰ ਠੀਕ ਏ। ਅੰਦਰੋਂ ਵੀ, ਬਾਹਰੋਂ ਵੀ ਹੈ ਅੰਦ?
ਨਾ-ਨਾ, ਅੰਦਰੋਂ-ਅੰਦਰੋਂ ਬਸ ਜਿੱਥੇ ਰੋਟੀ ਲਾਣੀਏ ਨਾ। ਉਹ ਹੁੰਦਾ ਹੀ ਸਾਰਾ, ਹਾਂ। ਫੇਰ ਲੱਕੜਾਂ ਪਾਕੇ, ਫੇਰ ਤੰਦੂਰ ਉਹਨੂੰ ਘੰਟਾ, ਡੇਢ ਘੰਟਾ ਲੱਗ ਜ ਮੋਟੀਆਂ ਲੱਕੜਾਂ ਪਾਈਆਂ, ਉਹ ਕੋਲੇ ਪ੍ਹੰਜ ਕੱਚਾ ਕੋਲਾ ਬਣ ਜਾਂਦਾ, ਫਿਰ, ਫਿਰ ਕਹਿ ਸਰਦਾਰ ਜੀ ਕਹਿਣ ਲੱਗੇ ਆਲੂ ਰੋਟੀਆਂ ਬਣਾ! ਫਿਰ ਅਸੀ ਆਲੂ ਅਲਿਆ ਰੋਟੀਆਂ ਬਣਾਈਆਂ। ਆਲੂ ਉਬਾਲਕੇ, ਉਹਨੂੰ ਮੈਸ਼ ਕਰਕੇ ਫਿਰ ਵੀ ਪਾਇਆ, ਵਿੱਚ ਅਨਾਰਦਾਨਾ ਪਾਇਆ, ਨਮਕ, ਮਿਰਚ ਵਿੱਚ ਹਰੀਆਂ ਮਿਰਚਾਂ, ਧਨੀਆ ਸਭ ਪਾਕੇ ਮਿਸ ਬਣਾਈ। ਫਿਰ ਤੰਦੂਰ ਤੇ ਰੋਟੀਆਂ ਲਾਈਆਂ, ਫਿਰ ਬੜਾ
ਹਾਂਜੀ।
ਟੇਸਟੀ ਲੱਗੀਆਂ ਸਾਰਿਆਂ ਨੂੰ, ਫਿਰ, ਫਿਰ ਥੋ
ਰੋਟੀ ਬਣਾਂਦੇ ਹੋ, ਤੇ ਉਹਦੇ ਅੰਦਰ ਤੇ ਤੁਸੀਂ ਆਲੂ ਲੈਂਦੇ ਹੋ, ਇੱਕ ਤੇ ਆਲੂ ਵੱਡੇ ਆਂਦੇ ਆ, ਤੇ ਛੋਟੇ ਵੀ ਆਉਂਦੇ ਆ।
ਹਾਂਜੀ-ਹਾਂਜੀ। ਛੋਟੇ ਆਲੂ ਸਹੀ ਰਹਿੰਦੇ ਨੇ, ਛੋਟੇ-ਛੋਟੇ ਆਲੂ, ਛੋਟੇ ਆਲੂ, ਹਾਂਜੀ।
ਪਰ ਉਹਨੂੰ ਛਿੱਲਣ ਦਾ ਬੜਾ ਉਹ ਏ ਨਾ, ਬੜੇ ਹੋਲੀ-ਹੋਲੀ
ਨਹੀਂ ਇੰਨੇ ਛੁਟ ਇਨੇ ਛੁੱਟੇ ਵੀ ਨਾ, ਇੱਨੇ ਛੋਟੇ ਵੀ ਨਾ ਲਓ ਮੀਡੀਅਮ ਸਾਈਜ਼ ਦੇ ਹੁੰਦੇ, ਇੱਕ ਤੇ ਵੱਡੇ ਬੜੇ ਆਲੂ ਹੁੰਦੇ ਨੇਂ ਉਹ ਆਲੂ ਨਹੀ ਲੈਣੇ, ਮੀਡੀਅਮ ਸਾਈਜ਼ ਦੇ ਆਲੂ ਲੈਣੇ ਇੱਕ
ਇਕ ਹੁੰਦੇ ਆ ਮੇਰੇ ਹਿਸਾਬ ਨਾਲ ਉਦੇ ਬੱਚੇ ਖਾਂਦੇ ਨੀ, ਫਰੈਂਚ ਫਰਾਈਜ਼? ਉਦੇ ਵਸੇ ਹੁੰਦੇ ਆ ਓ ਹਨਾ! ਕਿਉਂਕਿ ਇੰਨੇ ਵੱਡੇ ਆਲੂ ਕਰਨੇ ਵੀ ਕੀ ਕੀਏ
ਹਾਂਜੀ-ਹਾਂਜੀ, ਉਹ, ਉਹੀ ਨਾ ਫਿਰ ਮੀਡੀਅਮ ਚਾਹੀਦੇ ਨੇ, ਜ਼ਿਆਦਾ ਬਰੀਕ ਤੇ ਉਹਦੇ ਛਿਲਣ'ਚ ਬੜੀ ਪਰੇਸ਼ਾਨੀ ਹੁੰਦੀ ਹੈ, ਉਹ ਬਹੁਤ ਟਾਈਮ ਐਢਾ ਟਾਈਮ ਲੱਗਦਾ ਛਿਲਦਿਆਂ ਹੋਇਆ। ਅਤੇ, ਮੀਡੀਅਮ ਸਾਈਜ਼ ਦੇ ਲੈਂਨੇ ਹਾਂ ਅਸੀ, ਫਿਰ ਅਸੀਂ ਦੂ- ਹਾਂ, ਦੋ, ਤਿੰਨ ਦਿਨ ਬਾਅਦ ਫਿਰ ਕਹਿੰਦੇ ਬਈ, ਫੇਰ ਤੰਦੂਰ ਦੀ ਰੋਟੀ ਬਣਾਓ! ਫੇਰ ਅਸੀਂ ਮਾਂ- ਧਰੇ ਮਾਂ ਦੇ ਨਾਲ ਫਿਰ ਤੰਦੂਰ ਦੀ ਪਰੌਂਠੀਆਂ ਬੜੀਆਂ, ਤੰਦੂ ਪਰੌਂਠੀਆਂ ਪਰੌਂਠੇ ਬਣਦੇ ਨੇਂ, ਉਹ ਵੀ ਬੜੀ ਟੇਸਟੀ ਲੱਗਦੇ ਕੇਂਦੇ ਨੇਂ ਮਾਵਾਂ ਦੇ ਨਾਲ, ਫਿਰ ਉਹ ਬਨਾਂਣੇ ਆਂ। ਨਹੀਂ ਧੂਆਂ ਨਈ ਸੀਂ ਅਪਣੇ ਕੋਠੇ ਰੱਖਣੇ ਆ ਤੰਦੂਰ, ਕੋਠੇ ਰੱਖਿਆ ਯਾ।
ਅੱਛਾ! ਅੱਛਾ-ਅੱਛਾ, ਤੇ ਗਰਮੀ 'ਚ ਤਾ ਗਰਮੀ ਨਹੀਂ ਲੱਗਦੀ?
ਹਾਂ, ਗਰਮੀ ਤੇ ਖੈਰ ਲੱਗਦੀ ਏ, ਫਿਰ ਛਾਵੇਂ ਕਰ ਲਿਆ। ਸਾਡੇ ਨਾ ਅਸੀਂ ਪਹੀਏ ਵਾਲਾ ਬਣਾਇਆ ਥੱਲੇ ਨਾ- ਸਟੈਂਡ ਬਣਾਇਆ ਪਈਏ ਆਲਾ।
ਥੱਲੇ ਚਾਰ ਪਈਏ ਲੱਗੇ ਨੇ, ਉਹ ਫੇਰ ਜੇ ਅਸੀਂ, ਬਾਹਰ ਅਸੀਂ- ਤੰਦੂਰ ਬਾਲ ਕੇ ਨਾ, ਫਿਰ ਅਸੀਂ ਬਰਾਂਡੇ'ਚ ਲਿਆਏ ਆਂ, ਲੈ ਆਂਨੇ ਹਾਂ, ਫਿਰ ਸਾਡੇ ਬਰਾਂਡੇ'ਚ ਪੱ- ਪੱਖਾ ਵੀ ਲੱਗਿਆ ਯਾਏ। ਫਿਰ ਅਸੀਂ ਉੱਥੇ ਆਰਾਮ ਨਾਲ ਬਣਾ ਲੈਂਨੇ ਹਾਂ। ਹਾਂਜੀ-ਹਾਂਜੀ।
ਜਿੰਨੇ ਖਾਣੀ ਏ ਗਰਮ-ਗਰਮ
ਗਰਮ। ਹਾਂਜੀ, ਹਾਂਜੀ, ਹਾਂਜੀ ਆ ਜਾਂਦੇ ਫਿ
ਸਗੋਂ ਠੰਡਾ ਦੇ ਟਾਈਮ ਤੇ, ਤੇ। ਜਦੋਂ ਠੰਡ ਦਾ ਟਾਈਮ ਹੁੰਦਾ, ਠੰਡ ਦੇ ਟਾਈਮ ਵਿੱਚ ਹੋਰ ਵਧੀਆ ਲੱਗਦਾ ਧੁੱਪੇ ਬੈਠ ਕੇ ਖਾਣਾ।
ਹਾਂਜੀ, ਹਾਂਜੀ, ਹਾਂਜੀ। ਉਹ ਵੀ, ਹਾਂਜੀ ਸਰਦੀਆਂ ਚ ਈ ਬਣਾਂਣੇ ਆਂ। ਸਰਦੀਆਂ ਚ ਈ ਬਣਾਏ ਧੁੱਪ ਧੁੱਪੇ ਬਹਿ ਕੇ ਬੱਚੇ ਖਾਂਦੇ ਨੇਂ, ਧੁੱਪੇ ਬਹਿ ਕੇ ਖਾਈ ਜਾਓ, ਲਈ ਜਾਓ, ਗਰਮ-ਗਰਮ। ਖਾਈ ਜਾਓ, ਫਿਰ ਉਹ ਜ਼ਿਆਦਾ ਟੇਸਟ ਸਵਾਦ ਲੱਗਦਾ ਮਜ਼ਾ ਆਂਦਾ ਏ। ਹਾਂਜੀ, ਹਾਂਜੀ।
ਅਸੀਂ ਵੀ ਸਾਡੇ ਵੀ ਘਰ ਹੈ ਸੀ ਤੰਦੂਰ ਤੇ ਪਹਿਲੇ ਮਤਲਬ ਮੇਰੀ ਜੌ ਦਾਦੀ ਸੀ ਨਾਂ, ਉਹ ਬਣਾਂਦੇ ਸੀ ਉਹ, ਉਹ ਤੇ ਖੁਦ ਹੀ ਬਣਾਂਦੇ ਸੀ ਤੰਦੂਰ। ਸਾਡੀ ਛੱਤ ਤੇ ਨਾਂ ਸਾਡੇ ਬਾਥ- ਥਰੂਮ ਦੇ ਨਾਲ ਇੱਕ ਜਗ੍ਹਾ ਹੈਗੀ ਸੀ ਖਾਲੀ, ਤੇ ਮੇਰੀ ਦਾਦੀ ਨੇ ਉਹ ਪੂਰਾ ਏਰੀਆ ਬਣਾਇਆ ਦਾ ਸੀ। ਉਹਦੇ ਅੰਦਰ ਹਰ ਥੋੜੇ-ਥੋੜੇ ਦਿਨਾਂ ਬਾਅਦ ਉਹਦੇ ਤੇ ਮਿੱਟੀ ਲਗਾਂਦੇ ਸੀ ਉਹ।
ਹਾਂਜੀ, ਹਾਂਜੀ।
ਕੇ ਉਹ ਬਣਾਂਦੇ ਸੀ ਤੰਦੂਰ ਵਾਲੀ ਰੋਟੀਆਂ, ਓ ਅਸੀਂ ਉਹਨਾਂ ਦੀ ਮਤਲਬ ਸਪੋ ਅਸੀਂ ਉਹਨਾਂ ਦੀ ਹੱਥ ਦੀ ਖਾਧੀ ਹੋਈਏ ਜ਼ਿਆਦਾਤਰ ਤੇ, ਉਹ ਸਵੇਰ ਜੋ ਉਹ ਸਵੇਰੇ ਉੱਠਦੇ ਸੀ ਉੱਠ ਕੇ ਪਹਿਲੇ ਤੰਦੂਰ ਸਹੀ ਕਰਨਾ, ਫਿਰ ਉਹਨੂੰ ਬਾਲਣਾ ਫਿਰ ਉਸ ਤੋਂ ਬਾਅਦ ਰੋਟੀ ਰੋਟੀ ਬਣਾਂਣੀ ਸਾਡਾ ਪਰਿਵਾਰ ਵੀ ਕਾਫੀ ਵੱਡਾ ਐ ਨਾਂ, ਤੇ ਫਿਰ ਉਹ ਤੇ ਇਵੇਂ ਕਹਿੰਦੇ ਸੀ ਕਿ ਰੋਟ ਰੋਟੀ ਖਾਣੀ ਏ। ਮੈਂ ਬਣਾ ਰਹੀ ਆਂ ਤੇ ਹੁਣੇ ਬੈਠ ਕੇ ਖਾਓ। ਬਾਅਦ ਚ ਨਈਂ ਦਿੰਦੀ ਸੀ ਸਾਨੂੰ ਖਾਣ ਵਾਸਤੇ। ਕਿਉਂਕਿ ਹੁੰਦਾ ਈ ਏ ਨਾਂ ਫਿਰ ਬਣਾ ਰਹੀਏ ਤੇ ਫਟਾਫਟ ਖਾ ਲੋ, ਫਿਰ ਉਹ ਦੁਬਾਰਾ ਬਣਾ ਕੇ ਨਹੀਂ ਦਿੰਦੀ ਸੀ, ਕਿਉਂਕਿ ਸਵੇਰ ਦੇ ਲੱਗ
ਅੱਛਾ।
ਫੇਰ ਅੱਛਾ ਦੁਪਹਿਰ ਤੱਕ ਪੂਰਾ ਬਣਾ ਕੇ ਰੋਟੀ ਸਭ ਨੂੰ ਖਵਾਂਦੇ ਸੀ। ਬਾਪੂ ਪਾਪਾ ਨੂੰ, ਮੇਰੀ ਮੰਮਾ ਨੂੰ। ਤੇ ਮੰਮਾ ਔਰੀ ਵੀ ਮਦਦ ਕਰਾਉਂਦੀਆਂ ਸੀ, ਪਰ ਮੇਨ ਮੇਰੀ ਦਾਦੀ ਨੂੰ ਈ ਆਂਦੀ ਸੀ ਰੋਟੀ ਟੀ ਲਗਾਨੀ, ਉਤਾਰਨੀ।
ਅੱਛਾ।
ਕਿਉਂਕਿ ਜੋ ਨਵਾਂ ਏ ਉਹਨੂੰ ਤੇ ਫਿਰ ਡਰ ਲੱਗਦਾ ਨਾਂ ਕਿ ਹੱਥ ਨਾ ਜਲ ਜਾਏ।
ਅੱਛਾ, ਅੱਛਾ।
ਤਾਂ ਕਰਕੇ।
ਹਂ, ਹੈ ਤੇ ਹੈਈ ਐ।
ਤੇ ਮੈਂ ਉਸ ਤੋਂ ਬਾਅਦ ਖਾਧੀ ਨੀਂ ਰੋਟੀ ਕਦੀ, ਔਰ ਇੱਕ ਬਾਜ਼ਾਰੋਂ ਤੰਦੂਰ ਮੈਨੂੰ ਅਸੀਂ ਵੀ ਉਹੀ ਲਵਾਂਗੇ
ਹਾਂ, ਆਓ ਸਾਡੇ ਘਰ ਮੈਂ ਤੁਹਾਨੂੰ ਰੋਟੀ ਖਵਾਉਣੀ ਆਂ। ਹਾਂ, ਹਾਂ, ਹਾਂ, ਮੈਂ ਹਾਂ, ਤੁਹਾਨੂੰ ਮੈਂ ਪਾਵਾਂਗੀ। ਮਿਸ ਹਾਂ ਦਾਲ ਵਾਲੀ ਚਾਵਲ ਬਣਾਵਾਂ ਗੀ। ਮਿਸੀ ਆਲੂ ਵਾਲੀ ਖਵਾਵਾਂਗੀ। ਪਰੌਂਠੇ ਵੀ ਖਵਾਵਾਂਗੀ ਹੈਂ। ਆਓ ਤੁਸੀਂ ਘਰ ਸਾਡੇ ਹਾਂ
ਆਵਾਂਗੀ ਮੈਂ ਤੁਹਾਡੇ ਘਰ। ਬਿਲਕੁਲ ਜ਼ਰੂਰ ਆਵਾਂਗੀ ਤੇ ਤੁਹਾਡੇ ਜੋ ਘਰ ਤੁਹਾਡੇ ਘਰ ਸਾਰੇ ਖਾ ਲੈਂਦੇ ਆ ਆਲੂ ਵਾਲੀ ਰੋਟੀਆਂ।
ਹਾਂਜੀ, ਹਾਂਜੀ ਸਾਰੇ ਹੀ ਖਾ ਲੈਂਦੇ ਨੇਂ, ਆਲੂ ਵਾਲੀ ਵੀ ਖਾ ਲੈਂਦੇ ਨੇਂ। ਛੋਲਿਆਂ ਦੀ ਦਾਲ ਦੀ ਵੀ ਖਾ ਲੈਂਦੇ ਨੇਂ।
ਹਾਂ, ਛੋਲਿਆਂ ਦੀ ਦਾਲ ਦੀ ਤੇ ਬੜੀ ਸਵਾਦ ਲੱਗਦੀ ਐ ਰੋਟੀ।
ਹਾਂਜੀ, ਬੜੀ ਸਵਾਦ ਲੱਗਦੀ
ਉਹ ਮੋਟੀ-ਮੋਟੀ ਜਿ ਹੁੰਦੀ, ਮਤਲਬ ਉਹਦੇ ਦਾਣੇ ਆਂਦੇ ਆ ਨਾਂ ਮੂੰਹ ਚ
ਹਾਂਜੀ, ਹਾਂਜੀ, ਹਾਂਜੀ ਉਹ ਜਿਹਰਾ ਉਬਾਲ ਲਈ ਦੇ ਨਾਂ, ਉਬਾਲ ਕੇ ਹਾਂਜੀ, ਉਹ ਫਿਰ।
ਜ਼ਿਆਦਾਤਰ ਦਾਲ ਦੀ ਰੋਟੀ ਬਣਦੀ, ਕਿਉਂਕਿ ਆਲੂ ਵਾਲੀ ਰੋਟੀ ਮੇਰੇ ਪਾਪ ਓਰ ਜੋ ਮੇਰੇ ਦਾਦੂ ਏ। ਉਹ ਨਹੀਂ ਖਾਂਦੇ। ਕਿਉਂਕਿ ਸ਼ੂਗਰ ਨਾ ਉਹਨਾਂ ਨੂੰ, ਤੇ ਉਹ ਆਲੂ ਵਾਲੀ ਨੀ ਖਾਂਦੇ, ਤੇ ਉਹਨਾਂ ਵਾਸਤੇ ਫੇਰ ਮੰਮਾ ਅਲਗ ਦਾਲ ਵਾਲੀ ਬਣਾਉਂਦੀ ਏ। ਫੇਰ ਮੈਨੂੰ ਵੀ ਦਾਲ ਵਾਲੀ ਸਵਾਦ ਲੱਗਦੀ ਏ।
ਹਾਂਜੀ ਹਾਂਜੀ ਹਾਂਜੀ ਸਵਾਦ ਲ
ਤੇ ਫੇਰ, ਹਾਂ ਸਵਾਦ ਲੱਗਦੀ ਏ, ਕਰਾਰੀ ਹੁੰਦੀ ਏ। ਲੋਕ, ਇਸ ਤੋਂ ਮ ਜੰਕ ਫੂਡ ਤੋਂ ਵਧੀਆ ਤੇ ਹਾਂ। ਜੰਕ ਫੂਡ ਤਾਂ ਵਧੀਆ, ਤੇ ਇਹ ਸਭ ਚੀਜ਼ਾਂ ਐ। ਬ ਦੇ ਸਮਾਨ ਤੋਂ ਵਧੀਆ ਤੇ ਏ ਬਣਾਓ। ਤੇ ਘਰ ਦਾ ਜੋ ਨਾਨ ਬੰਣਦਾ ਹੈ। ਉਹ ਵੀ ਬਣਾ ਲੈਂਦੇ ਹੋ ਤੁਸੀਂ
ਹਾਂਜੀ। ਉਹ ਵੀ ਬਣਾ ਲਈ ਦਾ ਉਹੀ, ਹਾਂਜੀ ਉਹ ਵੀ ਆਲੂ ਪਾ ਕੇ। ਤੇ ਉਹ ਵੀ ਬਣ ਜਾਂਦਾ। ਉਹ ਵੀ ਮੈਦਾ ਹੁੰਦਾ। ਬਸ ਇੰਨਾ ਹੀ ਫ਼ਰਕ ਹੈਗਾ। ਹਾਂਜੀ ਹੂੰ
ਤੇ ਮੇਰੇ ਸਾਹਮਣੇ ਇੰਨਾ ਨੁਕਸਾਨ ਨੀ ਦਿੰਦਾ ਏ। ਕਿਉਂਕਿ ਘਰ ਤੇ ਸਹੀ ਬਣਿਆ ਹੁੰਦਾ ਹੈਨਾ।
ਹਾਂਜੀ ਹਾਂਜੀ ਹਾਂਜੀ ਏ ਹੈਗਾ ਹੀ ਹੈ। ਘਰ ਦੀ ਚੀਜ਼ ਨੁਕਸ ਸਾਨ ਨੀ ਦਿੰਦੀ। ਉਹ ਤੇਈ ਇਹਨਾਂ ਨੂੰ ਤੇ ਪਸੰਦ ਹੀ ਨਹੀਂ ਆਇਆ। ਬਾਹਰ ਦੀਆਂ ਚੀਜ਼ਾਂ ਨੂੰ ਸਾਡੇ ਸਰਦਾਰ ਜੀ ਨੂੰ, ਤੇ ਕਹਿੰਦੇ ਪਤਾ ਨੀ, ਕਿਸ ਤਰ੍ਹਾਂ ਹੱਥ ਧੋਤੇ ਨੇ ਕੀ ਕਿਸ ਤਰ੍ਹਾਂ ਸਫ਼ਾਈ ਉਹਨਾਂ ਦੀ ਹੁੰਦੀ ਏ, ਤੇ ਹਾਂਜੀ। ਜੀ। ਹਾਂਜੀ ਸਾਡੇ ਸਰਦਾਰੀ ਨੂੰ ਬਹੁਤ ਵਹਿਮ ਹੈਗਾ। ਤੇ
ਪਰ ਛੋਟੇ ਬੱਚੇ ਨੂੰ ਤੇ ਫੇਰ ਸਾਨੂੰ ਸਾਢੇ ਜਿੰਨੇ ਉਮਰ ਦੇ ਬੱਚਿਆਂ ਨੂੰ ਤੇ ਹੁੰਦਾ ਹੈ। ਨਾ ਬਾਹਰ ਖਾਣ ਦਾ ਪਰ ਮੇਰਾ ਵੀ ਨਾ ਮੈਂ ਕੱਲ ਜਿਵੇਂ, ਬਾਹਰ ਦਾ ਖਾ ਕੇ ਆਈ ਸੀ। ਤੇ ਅੱਜ ਸਵੇਰੇ ਮੈਂ ਉੱਠ ਠੀ, ਤੇ ਮੇਰਾ ਪੇਟ ਇੰਨਾ ਦਰਦ ਹੁੰਦਾ ਪਿਆ ਸੀ। ਫੇਰ ਮੇਰੇ ਪਾਪ ਪਾਪਾਂ ਨੇ ਮਨਾ ਕਰਦਾ ਕਹਿ ਰਹੇ। ਕਿ ਨਹੀਂ ਖਾਣਾ ਹੁਣ ਬਾਹਰ ਦਾ ਕਿਉਂਕਿ ਮਸਾਂ ਹੀ ਫੇਰ ਮਤਲਬ, ਇਹ ਕੀ ਫਾਇਦਾ ਦਵਾਈਆਂ ਖਾਓ।
ਹਾਂਜੀ ਹਾਂਜੀ ਏ ਤੇ ਹੈਹੀ ਹੈ। ਚਲੋ ਅੱ, ਚੱਲ ਠੀਕ ਹੈ। ਅੱਛਾ ਜੀ ਹਾਂਜੀ ਹਾਂਜੀ। ਠੀਕ ਹੈ, ਠੀਕ ਹੈ, ਅੱਛਾ। ਸਤਿ ਸ਼੍ਰੀ ਅਕਾਲ
ਹੁਨ ਠੀਕ ਇਕ ਵੈਸੇ